ਹਾਂਜੀ, ਕੀ ਹਾਲ-ਚਾਲ।
ਬਸ, ਵਧੀਆ-ਵਧੀਆ।
ਸਭ ਵਧੀਆ।
ਹੋਰ ਸੁਨਾਓ, ਕੀ ਕਰਦੇ?
ਬਸ, ਹੋ ਰੇਆ ਟਾਈਮ ਪਾਸ।
ਅੱਛਾ, ਠੀਕ ਆ ਤੀਜਾਂ ਆਣ ਵਾਲੀਆਂ ਕੋਈ ਸੂਟ-ਸਾਟ ਸਵਾ ਦੋ।
ਤੀਜਾਂ ਆਨ ਲੱਗ ਰਿਆਂ, ਕੋਈ ਸੂਟ ਸਵਾ ਦੋ।
ਸੂਟ ਸਵਾਦਾਂਗੇ, ਤੀਜਾਂ ਤੇ ਤਾਂ ਬਹੋਤ ਕੁਝ ਹੁੰਦਾ।
ਹੁੰ।
ਸੂਟ ਵੀ ਹੁੰਦੇ ਆ, ਪਿੰਗਾਂ ਵੀ ਹੁੰਦੀਆਂ, ਕਲਚਰ ਵੀ ਹੁੰਦਾ।
ਮੌਸਮ ਵੀ ਹੁੰਦਾ, ਬਹੁਤ ਕੁਛ ਹੁੰਦਾ।
ਚੀਜ਼ਾਂ ਆਉਣ ਵਾਲੀਆਂ ਨੇ ਨਾ। ਹਮ ਤੇ ਫੇਰ ਨਵਾਂ ਸੂਟ ਪਾਵਾਂਗੇ।
ਹਾਂ ਕੁੜੀਆਂ ਨਵੇਂ-ਨਵੇਂ ਸੂਟ ਸਵਾਉਂਦੀਆਂ ਚੀਜ਼ਾਂ ਦੇ ਉੱਪਰ। ਨਵੇਂ ਸੂਟ ਨਵੇ ਮਤਲਬ ਕੀ ਹਾਰ-ਸ਼ੰਗਾਰ ਦੇ ਸਮਾਨ। ਮਾਰਕੀਟ ਦੇ ਅੰਦਰ ਵੀ ਚੀਜ਼ਾਂ ਤੇ ਬਹੁਤ ਮਤਲਬ ਕਿ ਭੀੜ ਹੁੰਦੀ ਹੈ
ਕਾਫੀ ਲੇਡੀਜ਼ ਜੋ ਹੈ ਕਾਫੀ ਮਤਲਬ ਕਿ ਖਰੀਦਦਾਰੀ ਕਰਦੀਆਂ ਚੀਜ਼ਾਂ ਤੇ ਕੁੜੀਆਂ ਨਿਊ ਮੈਰਿਡ ਕੁੜੀਆਂ ਆਪਣੇ ਘਰ ਆਉਂਦੀ ਜਾਂਦੀਆਂ ਚੀਜ਼ਾਂ ਦੇ ਉੱਪਰ ਹਸਬੈਂਡਸ ਉਹਨਾਂ ਦੇ ਸਮਾਨ ਨੂੰ ਲੈ ਕੇ ਜਾਂਦੇ ਆ ਕਈ ਵਾਰੀ ਚੀਜ਼ਾਂ ਤੇ ਉਹਨਾਂ ਦੇ ਘਰ
ਉਹਨੂੰ ਸੰਧਾਰਾ ਕਿਹਾ ਜਾਂਦੈ
ਸੰਧਾਰਾ ਲੈ ਕੇ ਜਾਂਦੇ ਹੈ ਹਾਂ- ਹਾਂ
ਕੁੜੀਆਂ ਤੀਜਾਂ ਨੂੰ ਅਪਨ ਜਿਹੜੀ ਨਵੀਂ ਵਿਆਹੀਆਂ ਹੁੰਦੀਆਂ ਅਮ ਨੇ ਉਹ ਪੁਰਾਣੀ ਮ ਨਤੈ ਹੈ ਕਿ ਸਸ ਤੇ ਨੂੰ ਦੋਨੋ ਇਕੱਠੀਆਂ ਨੀ ਰਹਿੰਦੀਆਂ ਸੀਗੀਆਂ ਸੋਨ ਮਹੀਨੇ ਚ ਇੱਕਰੋਪੀ ਮੰਨਿਆ ਜਾਂਦਾ ਸੀਗਾ ਤੇ ਫਿਰ ਇਸ ਕਰਕੇ ਲੋਕ ਕਿਆ ਕਰਦੇ ਸੀਗੇ ਕਿ ਜਦੋਂ ਨਵੀਂ ਵਿਆਹੀ ਕਰ ਆਉਂਦੀ ਸੀਗੀ ਤੇ ਸੋਣ ਦੇ ਮਹੀਨੇ ਇੱਕ ਮਹੀਨੇ ਉਹ ਆਪਣੇ ਪੇਕੇ ਚਲੀ ਜਾਂਦੀ ਸੀਗੀ ਕੁੜੀ
ਹਮ
ਜਿੱਥੇ ਕਿ ਸਾਰੀ ਕੁੜੀਆਂ ਇਕੱਠੀਆਂ ਹੋ ਜਾਂਦੀਆਂ ਸੀਗੀਆਂ ਜਿਹੜੀਆਂ ਕਿ ਵਿਆਹੀਆਂ ਹੋਈਆਂ ਉਹਨਾਂ ਦੇ ਸਾਰਿਆਂ ਦੇ ਮੇਲ ਮਿਲਾਪ ਹੁੰਦੇ ਸੀਗੇ ਆਪਸ ਚ ਮਿਲਦੀਆਂ ਸੀਗੀਆਂ ਫੇਰ ਉਹ ਇਕੱਠੀਆਂ ਹੋ ਕੇ ਮਹਿੰਦੀ ਲਾਉਣਾ ਚੂੜੀਆਂ ਪਾਉਣਾ ਹਰ ਸ਼ਿੰਗਾਰ ਦੇ ਸਮਾਨ ਖ਼ਰੀਦਣਾ ਤੇ ਪਿੱਤਲਾਂ ਦੇ ਬਰੋ ਟਿਆਂ ਦੇ ਨਿੰਬਾਂ ਦੇ ਪੇਡਾਂ ਦੇ ਜਾ ਕੇ ਪੀਂਘਾਂ ਪਾ ਕੇ ਉੱਥੇ ਝੂਟਣਾ ਸਾਰਿਆਂ ਨੇ ਗਿੱਧੇ ਪਾਣੇ
ਪਾਰਕਾਂ ਚ ਬਾਗਾਂ ਦੇ ਅੰਦਰ ਪੀਂਘਾਂ ਪੈ ਜਾਂਦੀਆਂ ਸੀਗੀਆਂ ਗਾਣੇ ਮਤਲਬ ਕਿ ਕਲਚਰ ਗੀਤ ਗਾਣੇ ਹੋਰ
ਪੰਜਾਬੀ ਗੀਤ ਗਾਣੇ ਬੋਲੀਆਂ ਪਾਉਣੀਆਂ ਬ ਕਲੀਆਂ ਪਾਣਾ ਇਹ ਸਾਰੀਆਂ ਚੀਜ਼ਾਂ ਚੱਲਦੀਆਂ ਸੀਗੀਆਂ ਤਿਜਾਂ ਤੇ
ਬਿਲਕੁਲ ਹੁਣ ਵੀ ਚੱਲਦੀਆਂ ਕਿਤੇ- ਕਿਤੇ ਕਿਸੇ- ਕਿਸੇ ਏਰੀਏ ਚ ਹੁਣ ਵੀ ਚੱਲਦੀਆਂ
ਉੱਚਰ ਨਹੀਂ ਰਿਹਾ ਪਿੰਡਾਂ ਚ ਸ ਬਹੁਤ ਚੀਜ਼ਾਂ ਖਤਮ ਹੋ ਗਈਆਂ ਨੇ ਸਾਰੀਆਂ ਜਗ੍ਹਾ ਤੇ ਹੁਣ ਤੇ ਕੀ ਕਰਦੇ ਆ ਕਿ ਸ਼ਹਿਰਾਂ ਦੇ ਵਿੱਚ ਜਾਂ ਕਿਧਰੇ ਵੀ ਕੱਠੀਆਂ ਹੋ ਦੀਆਂ ਜਨਾਨੀਆਂ ਆਪਣੇ ਕੋਲਜਾਂ ਕਲੱਬਾਂ ਚ ਜਾ ਕੇ ਪੱਠੀਆਂ ਹੋ ਕੇ ਗਿੱਧਾ ਪਾਉਂਦੀਆਂ ਉੱਥੇ ਪੀਂਘਾਂ ਬਣਾ ਲੈਂਦੀਆਂ ਝੂਟ ਕੇ ਸ਼ਾਮ ਤੱਕ ਤੀਆਂ ਦਾ ਤਿਉਹਾਰ ਮਨਾ ਕੇ ਘਰ ਪਹੁੰਚ ਜਾਂਦੀਆਂ ਡਰਾਮਾ ਕਿਉਂ ਇਹਨੂੰ ਕਿਹਾ ਜਾਂਦਾ ਵੀ ਅੱਜ ਕੱਲ੍ਹ ਤਾਂ ਡਰਾਮੇ ਬਾਜ਼ੀ ਰਹਿ ਗਈ ਹੈ ਬਸ ਪੈਸਾ ਉਰ ਡਰਾਮੇਬਾਜ਼ੀ
ਜੋ ਚੀਜ਼ ਪਹਿਲਾਂ ਸੀਗੀ, ਉਹ ਹੁਣ ਨਹੀਂ ਨਾ ਰਹੀ ਹੈਗੀ। ਪਹਿਲਾਂ ਤੋਂ ਜਿਵੇਂ ਉਹਣ ਤੀਆਂ ਦਾ ਤਿਉਹਾਰ ਹੁੰਦਾ ਸੀਗਾ, ਉਹਦੇ ਵਿੱਚ ਕਿਆ ਹੁੰਦਾ ਸੀਗਾ। ਕੀ ਕਰਕੇ, ਮ ਘਰਾਂ 'ਚ ਉਹ ਬੰਨੇ ਪੂੜੇ ਬ ਨੇ, ਖੀਰ ਬਣਨੀ, ਪਰਸ਼ ਹਲਵਾ ਬਣਨਾ, ਪੂਰੀਆਂ ਬਣਨੀਆਂ ਬਿਸਕਿਟ, ਇਹ ਬਣਦੇ ਸੀਗੇ ਘਰਾਂ ਵਿੱਚ ਮਠਿਆਈਆਂ ਲੈ ਕੇ ਆਇਆ ਕਰਦੇ ਸੀਗੇ।
ਘਰਾਂ 'ਚ ਹੀ, ਮਠਿਆਈਆਂ ਬਣਾ ਲੈਂਦੇ ਸੀਗੇ।
ਹਾਂ।
ਬਰਫ਼ੀ ਬਣਾ ਲੈਣੀ, ਗੁਲਗੁਲੇ, ਪਕੌੜੇ, ਪੂੜੇ, ਖੀਰ ਐਸੀ ਚੀਜ਼
ਇਹ ਸਾਰੀਆਂ ਚੀਜ਼ਾਂ ਬਣਾਦੇ ਸੀਗੇ ਪਹਿਲਾਂ ਘਰਾਂ ਦੇ ਵਿੱਚ, ਗੁੜ ਹੁੰਦਾ ਸੀਗਾ ਆਪਣੇ-ਆਪਣੇ ਘਰਾਂ ਦਾ। ਖੀਰ, ਦੁੱਧ ਹੁੰਦੇ ਸੀਗੇ ਘਰਾਂ ਦੇ।
ਹੂੰ।
ਹੁਣ 'ਤੇ ਸਾਰੀਆਂ ਚੀਜ਼ਾਂ ਖਤਮ ਹੋ ਗਈਆਂ ਨੇ। ਹੁਣ ਤਾਂ, ਪੰਜਾਬੀ ਵਿਰਸੇ 'ਚ ਈ ਕੁਛ ਰਿਹਾ ਈ ਨੀ ਹੈਗਾ। ਸੱਭਿਆਚਾਰ ਈ ਖਤਮ ਹੋ ਗਿਆ, ਇਹ ਸਭ ਚੀਜ਼ਾਂ ਦਾ।
ਸਮਾਜ ਦੇ ਅੰਦਰ, ਲੋਕ ਨਸ਼ਿਆਂ 'ਚ ਵੀ ਤਾਂ ਵੜ ਗਏ ਆ ਨਾ। ਨਸ਼ਿਆਂ ਦੇ ਵਿੱਚ ਵੜਨ ਦੇ ਕਾਰਨ, ਉਹ ਘਰ ਡਿਸਟਰਬ ਹੋ ਗੇ ਐ। ਘਰਾਂ ਦੇ ਅੰਦਰ, ਉਹ ਐਕਟੀਵਿਟੀਜ਼ ਨੀ ਰਹੀ। ਨਸ਼ਿਆਂ, ਨਸ਼ੇ ਬਿਨਾਂ ਪੈਸੇ ਤੋਂ ਨੀ ਹੁੰਦੇ। ਲੋਕ ਜਿਹੜੇ ਨਸ਼ਿਆਂ 'ਚ ਪੈ ਜਾਂਦੇ ਆ, ਉਹ ਘਰ ਦੇ ਸਮਾਨ ਵੇਚ-ਵੇਚ ਕੇ, ਨਸ਼ੇ ਪੂਰੇ ਨੀ ਹੁੰਦੇ ਉਹਨਾਂ ਦੇ। ਨਸ਼ੇ ਕਿਸ ਤਰ੍ਹਾਂ ਪੂਰੇ ਕਰਨ ੳ। ਔਰ ਜੋ ਵੀ ਨਸ਼ੇ ਕਰਦੇ ਆ, ਬਹੁਤ ਜ਼ਿਆਦਾ ਮਹਿੰਗੇ ਨਸ਼ੇ ਹੁੰਦੇ ਆ ਉਹ। ਹੋਰ ਜੋ ਸਮਾਨ ਉਹਨਾ ਨੂੰ ਨਜ਼ਰ ਆਂਦਾ ਐ ਘਰਦੇ, ਅੰ ਫੇਰ ਉਹੀ ਵੇਚ ਦਿੰਦੇ ਐ। ਸਭ ਤੋਂ ਪਹਿਲਾਂ, ਛੋਟੇ-ਛੋਟੇ ਸਮਾਨ ਵਿਕਣੇ ਸ਼ੁਰੂ ਹੁੰਦੇ ਐ। ਫਿਰ ਉਸ ਤੋਂ ਬਾਅਦ ਬੜੇ-ਬੜੇ ਸਮਾਨ, ਵਿਕਦੇ ਐ ਘਰਾਂ ਦੇ। ਫਿਰ ਕੱਪੜੇ ਤੱਕ ਵੀ ਵਿਕ ਜਾਂਦੇ ਐ, ਕਈ ਵਾਰੀ। ਬੜੀ-ਬੜੀ ਮਤਲਬ, ਕਿ ਜੋ ਸਮਾਨ ਬਣੇ ਹੁੰਦੇ ਆ ਉਹ ਵਿਕ ਜਾਂਦੇ ਐ। ਟਰੈਕਟਰ, ਟਰਾਲੀ ਹੂੰ ਕਾਰਾਂ, ਇਹ ਸਭ ਵਿੱਕ ਜਾਂਦੀਆਂ ਨਸ਼ੇ ਦੇ ਕਾਰਨ। ਜ਼ਮੀਨਾਂ ਤੱਕ ਵਿਕ ਜਾਂਦੀਆਂ, ਨਸ਼ੇ ਦੇ ਕਾਰਨ। ਪਲਾਟ, ਦੁਕਾਨ ਸਭ ਕੁਛ ਖਤਮ ਹੋ ਜਾਂਦਾ ਨਸ਼ੇ
ਹੋਰ ਆਖਰ ਦੇ ਅੰਦਰ, ਮੋਤ ਮਿਲਦੀ ਆ ਬੰਦੇ ਹਾਂ, ਇਹ ਸਭ ਚੀਜ਼ਾਂ
ਪਿੰਡਾਂ ਦੇ ਵਿੱਚ, ਬਜ਼ੁਰਗ ਹੁੰਦੇ ਸੀਗੇ ਆ। ਬਜ਼ੁਰਗ ਔਰਤਾਂ, ਉਹ ਪਹਿਲਾਂ ਸਮੇਂ ਦੀਆਂ ਗੱਲਾਂ ਸੁਣਾਂਦੀਆਂ ਸੀਗੀਆਂ। ਸੋਣ ਮ੍ਹੀਨੇ ਦੀ ਉਡੀ ਕਾ ਕਰਦੀਆਂ ਸੀਗੀਆਂ। ਲੋਕਾਂ 'ਚ ਆਪਸੀ ਪਿਆਰ ਸੀਗਾ ਖਿੱਚ ਸੀਗੀ, ਤਾਂਗ ਸੀਗੀਆਂ ਵੀ, ਕੱਠੇ ਹੋਣਾ, ਬੈਠਣਾ।
ਕੱਠੇ ਹੋ ਕੇ
ਹਿਸ, ਚੀਜ਼ਾਂ ਖਤਮ ਹੋ ਗਈਆਂ ਨੇ ਬਿਲਕੁਲ ਈ ਤੰਗ ਪਿਆਰ, ਮੁਹੱਬਤ ਸਾਰਾ ਫਿੱਕਾ ਪੈ ਗਿਆ ਹੈਗਾ ਹੁਣ ਤੇ।
ਹੂੰ, ਇਸ ਟਾਈਮ ਘਰਦੇ ਕੰਮ, ਹੋ ਜਾਂਦੇ ਸੀ ਪਤਾ ਨੀ ਲੱਗਦਾ ਸੀਗਾ। ਕਿਸ ਟਾਈਮ ਕੰਮ ਹੋਗੇ। ਕਿਸ ਟਾਇਮ ਰੋਟੀ ਬਣਗੀ, ਕਿਸ ਟਾਇਮ ਸਭ ਨੇ ਮਿਲ ਕੇ ਬੈਠੇ ਕੇ ਖਾਲੀ।
ਕੱਪੜੇ ਵੀ ਏ ਲੋਕ ਕੁੱਝ, ਕੁੱਝ ਪਾਣ ਲੱਗੇ, ਪਹਿਲਾਂ ਪੰਜਾਬੀ ਸੂਟ, ਜੁੱਤੀ ਫੁਲਕਾਰੀ। ਇਹ ਹਰ ਅਹ ਕੁੜੀ ਕੋਲੋਂ ਪਾਇਆ ਕਰਦੀਆਂ ਸੀਗੀਆਂ, ਉਹ ਪੀਂਘਾਂ 'ਤੇ ਪਾ, ਪਾ ਜਾਣਾ ਨਵਾਂ ਨਵੇਂ ਸੂਟ ਨਵੀਂ-ਨਵੀਂ ਜੁੱਤੀਆਂ। ਹਾਰ ਸ਼ਿੰਗਾਰ ਲਾਣੇ, ਬਜ਼ੁਰਗ ਔਰਤਾਂ ਕੱਠੀਆਂ ਹੋ ਜਾਂਦੀਆਂ ਸੀਗੀਆਂ।
ਹੂ
ਹੁਣ ਤਾਂ ਪੱਛਮੀ ਸੱਭਿਆਚਾਰ ਨੇ ਸਭ ਕੁਛ ਖਤਮ ਕਰਤਾ, ਹੁਣ ਤੇ ਇਹ ਇਹ ਤੀਜਾਂ ਵੀ ਬਸ ਬਿਲਕੁਲ ਹੀ ਹੋਰ ਰਹਿਗੀਆਂ ਨੇ ਨਾ ਵੀ, ਇੱਕ ਐਵੇਂ ਹੋ ਗਿਆ ਹੈਗਾ ਦਾ, ਕੋਈ ਤਿਉਹਾਰ ਨਹੀਂ ਰਿਹਾ, ਕੋਈ ਕੁੱਝ ਨਹੀਂ ਰਿਹਾ ਹੈਗਾ।
ਹਮ।
ਪਹਿਲਾਂ ਚੀਜ਼ਾਂ ਬਹੁਤ ਸੋਹਣੀਆਂ ਮਨਾਈਆਂ ਜਾਂਦੀਆਂ ਸੀਗੀਆਂ, ਲੋਕ ਇਕੱਠੇ ਹੁੰਦੇ ਸੀਗੇ, ਜਨਾਨੀਆਂ ਇਕ ਠੀਆਂ ਹੁੰਦੀਆਂ ਸੀਗੀਆਂ। ਔਰਤਾਂ, ਕੁੜੀਆਂ ਸਾਰੀਆਂ ਇਕੱਠੀਆਂ ਹੋ ਕੇ ਗਿੱਧਾ ਪਾਣਾ।
ਹਮ।
ਪੰਜਾਬੀ ਸੱਭਿਆਚਾਰ ਸਾਰਾ ਝਲਕਦਾ ਸੀਗਾ, ਹੁਣ ਤੇ ਕੁਛ ਕੁੱਛ ਰਿਆ ਨੀ। ਪਹਿਲਾਂ ਕਦੇ ਕੋਈ ਕੁੜੀ ਬਿਊਟੀ ਪਾਰਲਰ ਨੀ ਗਈ, ਕੋਈ ਕੁਛ ਨੀ ਗਈ, ਹੁਣ ਤੇ ਕੁੜੀਆਂ ਪਾਰਲਰਾਂ ਚ ਜਾ- ਜਾ ਬਣਾ ਓਟੀ ਗਹਿਣੇ
ਪਾਰਲਰਾਂ ਚ ਜਾ, ਜਾ ਕੇ ਮਤਲਬ ਕਿ ਚਮੜੀ ਦੇ ਰੋਗ ਹੋ ਗਏ ਨੇ ਉਹਨਾਂ ਨੂੰ। ਉਹਨਾਂ ਦੇ ਫੇਸ ਦੀ ਚਮੜੀ ਜਿਹੜੀ ਆ ਸਕਿੰਨ ਜਿਹੜੀ ਆ ਉਹ ਖਰਾਬ ਹੋ ਚੁੱਕੀ ਆ, ਕਈਆਂ ਦੀ ਤਾਂ। ਢਿਲਕ ਵੀ ਜਾਂਦਾ।
ਹੁਣ ਤਾਂ ਪੰਜਾਬੀ ਸੱਭਿਆਚਾਰ ਦੀ ਝਲਕ ਹੀ ਨਹੀਂ ਰਹੀ ਹੈਗੀ।
ਹਮ। ਚਲੋ ਕੁਛ ਨਾ ਕੁਛ ਤਾਂ ਪਰਮਾਤਮਾ ਚੇਂਜ ਕਰੇਗਾ।
ਹਮ।
ਹੋਰ ਬਾ ਹਰ ਜਿਹੜਾ
ਮੈਨੂੰ ਇਸ ਪੰਜਾ ਉਹ ਹੁਣ ਤੀਜਾਂ ਦੇ ਮੈਨੇ ਸੂਟ ਵੀ ਲੈਣਾ, ਮੈਨੇ ਚੂੜੀਆਂ ਵੀ ਲੈਣੀਆਂ, ਮੈਨੇ ਫੁਲਕਾਰੀ ਵੀ ਲੈਣੀ ਏ।
ਹਮ। ਹੁੰਦਾ ਹ ਲੈ
ਹਮ।
ਹਮ।
ਤੀਜਾਂ ਦੇ ਵੇੜੇ ਐ, ਪਾਵਾਂਗੇ ਤੀਜਾਂ ਨੂੰ ਹੁਣ।
ਹਮ।
ਹਮ ਪੈਲਾ ਸਮਿਆਂ ਚ ਪੰਜਾਬ ਦੇ ਵਿੱਚ ਕਿੰਨਾ ਸੋਹਣੇ ਗਿੱਧੇ, ਭੰਗੜੇ ਚੱਲਦੇ ਸੀਗੇ। ਪਿੰਡਾਂ ਵਿੱਚ ਇਕੱਠੇ ਯੋਗਦਾਨ ਪਾ ਕੇ ਲੋਕ ਆਪਣੇ ਵਿਰਸੇ ਨੂੰ ਸੰਭਾਲ ਰੱਖਿਆ ਸੀਗਾ।
ਹੁੰਦਾ, ਸਾਰੇ ਏਰੀਆਜ਼ ਦੇ ਅੰਦਰ ਅਲੱਗ -ਅਲੱਗ ਤਰੀਕੇ ਦੇ ਨਾਲ ਮਨਾਈ ਜਾਂਦੀ ਐ ਇਹ
ਹਮ, ਹਾ ਜਿਵੇਂ ਪੰਜਾਬ ਦੇ ਚ ਤੀਜਾ ਕ ਕੀਆਂ ਕਹਿ ਦਿੰਦੇ ਨੇ ਹਰਿਆਣੇ ਚ ਤੀਜਾਂ ਕਹਿ ਦ ਦਿੰਦੇ ਨੇ ਕਹਿ ਦਿੰਦੇ ਆ ਕੋਠਲੀ ਦੇ ਕੇ ਆਣੀ ਐ ਕੁੜੀਆਂ ਨੂੰ ਹਮ, ਜਿਵੇਂ ਪੰਜਾਬ ਚ ਕੁੜੀਆਂ ਆਪਣੇ ਪੇਕੇ ਆਂਦੀ ਹੈਗੀਆਂ।
ਹਮ, ਹਮ
ਤੇ ਪੇਕੇ ਫਿਰ ਸੋਹੁਰ ਪਰਿਵਾਰਾਂ ਤੋਂ ਆ ਕੇ ਉਹਨਾ ਨੂੰ ਲੈ ਕੇ ਜਾਂਦੇ। ਸੰਧਾਰੇ ਲੈ ਕੇ ਆਉਂਦੇ ਆ। ਉੱਥੇ ਹੀ ਹਰਿਆਣੇ ਦੇ ਵਿੱਚ ਕੋਠਲੀ ਕਹਿੰਦੇ ਭਾਈ ਆਪਣੀ ਭੈਣ ਨੂੰ ਕੋਠਲੀ ਦੇ ਕੇ ਆਏਗਾ।
ਹਮ
ਜਿਹਦੇ ਵਿੱਚ ਬਿਸਕਿਟ ਗੇਵਾਰ, ਫਿਰਨੀਆਂ ਹੋਰ ਪਤਾਸ਼ੇ ਇਹ ਸਭ ਚੀਜ਼ਾਂ ਦੇਣ ਕੇ ਆਂਦੇ ਸੀਗੇ, ਮਿੱਠਾ
ਹਮ, ਹਮ ਮਿੱਠਾ ਤੇ ਹੁਣ ਵੀ ਬਣ ਰਿਹਾ, ਹੁਣ ਵੀ ਬਜ਼ਾਰਾਂ ਦੇ ਅੰਦਰ ਮਾਰਕੀਟ ਚ ਅੱਛੀ ਰੌਣਕ ਐ, ਤੀਜ਼ਾਂ ਤੇ।
ਹਮ
ਹੋਰ, ਅੱਛੇ ਮਤਲਬ
ਚਲੋ ਠੀਕ ਐ।
ਹਮ, ਹਮ ਹੋਰ